ਹੈਲੋ ਮਾਸਟਰ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਏ।
ਆਹ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ।
ਹਾਂ ਹਾਂਜੀ ਸਭ ਵਧੀਆ। ਤੁਸੀਂ ਸੁਣਾਓ ਜੀ?
ਬਸ ਕੁਛ ਨਹੀਂ ਘਰ ਛੁੱਟੀਆਂ ਪਈ ਦੀਆਂ ਭੈਣਾਂ ਆਈ ਦੀਆਂ।
ਹਾਂ ਤਾਂ ਹੀ ਨਾ ਬੜਾ ਰੌਲਾ ਆਉਂਦਾ ਪਿਆ।
ਹਾਂ ਬਸ ਓਹੀ ਰੌਲਾ ਪਾਉਂਦੀ ਰਹਿੰਦੀ ਏ।
ਹਾਂ ਉਹ ਨਾ ਪੇਕੇ ਸਾਰੇ ਇਕੱਠੇ ਹੁੰਦੇ ਸਾਰੀ ਭੈਣਾਂ ਇਕੱਠੀਆਂ ਜਾਂਦੀਆਂ ਤੁਸੀਂ ਵੀ ਗਏ ਦੇ ਹੋ ਆਪਣੇ ਪੇਕੇ।
ਮੈਂ ਮੇਰਾ ਹਜੇ ਵਿਆਹ ਨਹੀਂ ਹੋਇਆ।
ਅੱਛਾ ਅੱਛਾ
ਹਾਂ ਮੇਰੀ ਭੈਣ ਆਈ ਦੀਆਂ।
ਅੱਛਾ ਅੱਛਾ ਤੁਹਾਡੀ ਭੈਣ ਆਈ ਅੱਛਾ ਅੱਛਾ।
ਹਾਂਜੀ ਹੋਰ ਹੈ ਬਸ ਸਵੇਰੇ ਉੱਠ ਜਾ ਜੇ। ਟਾਈਮ ਉੱਠਦੀ ਹੈ ਇਹਨਾਂ ਨੇ ਡੋਲਾ ਪਾਉਣਾ ਸ਼ੁਰੂ ਕਰ ਦੇਣਾ। ਫਿਰ ਸਾਰਾ ਦਿਨ ਰੌਲਾ ਰੱਪਾ ਸਾਡੇ ਘਰ ਹੀ ਚ ਰਹਿੰਦਾ ਹੈਏ
ਅੱਛਾ ਹਾਂ ਛੁੱਟੀਆਂ ਚ ਹਰ ਨਾਨਕੇ ਕਾਰ ਮੌੋਜਾਂ ਲੱਗੀ ਦੀਆਂ ਹੁੰਦੀਆਂ ਸਭ ਦੇ ਬੱਚੇ
ਹੋਰ ਇਹਦੇ ਦੋ ਨਿਆਣੇ ਹੈਗੇ ਨੇ ਉਹ ਵੀ ਇਹਨਾ ਰੌਲਾ ਪਾਉਂਦੇ ਨੇ
ਅੱਛਾ
ਮੈਂ ਕੱਲ ਉਹਨਾਂ ਨੂੰ ਕਿਹਾ ਜਾਓ ਤੁਸੀਂ ਆਪਣੀ ਦਾਦੀ ਘਰ ਵਾਪਸ ਜਾਓ
ਤੁਸੀਂ ਪਰੇਸ਼ਾਨ ਹੋ ਜਾਂਦੇ ਹੋਣੇ ਨਾ ਰੌਲੇ ਤੋਂ?
ਹੋਰ ਨਹੀਂ ਪਰੇਸ਼ਾਨ ਤੇ ਨਹੀਂ ਖੈਰ ਪਰੇਸ਼ਾਨ ਤੇ ਕੀ ਹੋਣਾ ਇਹਨਾਂ ਨੇ ਸਾਲ ਵਿੱਚ ਇੱਕ ਵਾਰੀ ਆਉਣਾ ਇਹਨਾਂ ਨੇ। ਕਿਹੜਾ ਬਾਰ ਬਾਰ ਆਉਣਾ।
ਹਾਂਜੀ ਹਾਂਜੀ।
ਹਾਂ ਪਰੇਸ਼ਾਨ ਤੇ ਨੀ ਬਸ ਓਹੀ ਚਿੜਚਿੜਾਪਨ ਹੋ ਜਾਂਦਾ ਨਾ ਬੱਚੇ ਬੱਚੇ ਵੀ ਬਾਹਰ ਆ ਕੇ ਪਰੇਸ਼ਾਨ ਹੋ ਜਾਂਦੇ। ਹਾਲਾਂਕਿ ਉਹਨਾਂ ਦਾ ਨਾਨੀ ਦਾ ਘਰ ਹੀ ਏ ਪਰ ਬੱਚੇ ਤੇ ਦੇਖੋ ਬਾਹਰ ਆ ਕੇ ਪਰੇਸ਼ਾਨ ਹੋ ਹੀ ਜਾਂਦੇ ਆ।
ਹਾਂਜੀ ਹਾਂਜੀ
ਹਾਂ ਤੇ ਇਸ ਕਰਕੇ ਨਾ ਉਹ ਵੀ ਥੋੜੇ ਚਿੜ ਚਿੜ ਕਰਕੇ ਤੇ ਉਹਨਾਂ ਦੀ ਨਾ ਜਿਵੇਂ ਕਿ ਬਾਹਰ ਆ। ਹਜੇ ਖਾਣਾ ਪੀਣਾ ਗ਼ਲਤ ਹੋ ਜਾਂਦਾ ਹੈ ਜਿਵੇਂ ਕਿ ਕਿੱਥੇ ਜਾਂਦੇ ਨੇ ਕੁਛ ਵੀ ਖਾ ਆਦੇ ਨੇ। ਹੁਣ ਦੇਖੋ ਇਨਾ ਇੱਥੇ ਆਉਂਦੇ ਨੇ ਤੇ ਘਰ ਦਾ ਤੇ ਕੁਛ। ਖਾਂਦੇ ਵੀ ਨਹੀਂ ਹੈ ਜਿੰਨਾ ਮਰਜੀ ਉਹਨਾ ਨੂੰ ਮਨਾ। ਕਰ ਲਓ ਜਿੰਨਾ ਮਰਜ਼ੀ ਇਹਨਾਂ ਨੂੰ ਕਹਿ ਲਓ ਨਹੀਂ ਬਾਹਰ ਦਾ ਹੀ ਖਾਣਾ ਹੈ ਬਾਹਰ ਦਾ ਹੀ ਖਾਣਾ ਹੈ।
ਅੱਛਾ ਹਾਂ ਫਿਰ ਉਹ ਬਾਹਰ ਦਾ ਤੇ ਸਹੀ ਨਹੀਂ ਰਹਿੰਦਾ।
ਹਾਂ ਤੇ ਰੋਜ਼ ਕੁਛ ਨਾ ਕੁਛ ਕੁਛ ਨਾ ਕੁਛ ਬਾਹਰ ਦਾ ਖਾ ਲੈਣਗੇ ਫਿਰ ਇਹਨਾਂ ਦੇ ਪੇਟ ਦਰਦ ਹੁੰਦੇ ਨੇ ਕੱਲ ਨਾ ਉਹ ਛੋਟੀ ਗੁੜੀਆਂ ਦੇ। ਇੰਨਾ ਪੇਟ ਦਰਦ ਇੰਨਾ ਪੇਟ ਦਰਦ। ਤੇ ਫੇਰ ਦਿਖਾਏ ਤੇ ਉਹਦੇ ਪੇਟ ਚ ਇਨਫੈਕਸ਼ਨ ਹੋ ਗਈ ਤੇ ਛੋਟੀ ਇੰਨੀ ਬੱਚੀ ਉਹ। ਇੰਨੀ ਛੋਟੀ ਬੱਚੀ ਦੇ ਪੇਟ ਚ ਇਨਫੈਕਸ਼ਨ ਹੋ ਗਏ ਹਮ ਇਨਾ ਜ਼ਿਆਦਾ ਹਾਂ ਫਿਰ ਉਹਦੀ ਦਵਾਈ ਚੱਲ ਰਹੀ ਸੀ ਦਵਾਈ ਚਲਾਈ ਉਹਦੀ ਹੁਣ ਹਾਂ ਤੇ ਕੱਲ ਬਸ ਉਹਨਾਂ ਨੂੰ ਅਸੀਂ ਕਹਿ ਰਹੇ ਸੀ ਤੁਸੀਂ ਠੀਕ ਠਾਕ ਰਹੋ ਦਾਦਕੇ ਠੀਕ ਚਲੇ ਜਾਓ ਤੁਸੀਂ ਪਹਿਲੇ
ਅੱਛਾ
ਕੁਛ ਉਲਟਾ ਸਿੱਧਾ ਖਾ ਲੈਂਦੇ ਨੇ ਦੇਖੋ ਬੱਚੇ ਦੇਖੋ ਦੇਖਦੇ ਤੇ ਹੈ ਨਹੀਂ ਹੈ
ਹਮ ਹਮ
ਕੀ ਸਹੀ ਹੈ ਉਹਨਾਂ ਨੂੰ ਸਮਝ ਤਲਦੀ ਨੇ ਕੀ ਖਾਣਾ ਹੈਏ ਕੀ ਨਹੀਂ ਖਾਣਾ ਜੋ ਆਉਂਦਾ ਹੈ ਮੂੰਹ ਚ ਵਾੜ ਲੈਂਦੇ ਨੇ ਫੇਰ ਸ਼ਾਮੀ ਕਿੱਥੇ ਚਲੇ ਜਾਂਦੇ ਨੇ ਉੱਥੋਂ ਵੀ ਕੁੱਝ ਖਾ ਪੀ ਆਉਂਦੇ ਨੇ ਹੋਰ ਕੀ ਕਰ ਸਕਦੇ ਇਹਨਾਂ ਦਾ ਫ਼ਿਰ ਬਸ ਹੁਣ ਉਹੀ ਉਹ ਪਰੇਸ਼ਾਨ ਹੋਈ ਦੀ ਉਹਦੀ ਗੁੜੀਆ ਉਹ ਰੋਈ ਜਾ ਰਹੀ ਹੈ ਹਮ ਹੋਰ ਤਾਂ ਮਤਲਬ ਤੁਸੀਂ ਕੁਛ ਦੱਸੋ ਕਿ ਅਸੀਂ ਕੀ ਕਰੀਏ ਕਿ ਉਹਦਾ ਥੋੜ੍ਹਾ ਪੇਟ ਦਰਦ ਠੀਕ ਹੋ ਜਾਦਾ ਨਾ ਪੇਟ ਜਿਵੇਂ ਬੜਾ ਟਾਈਟ ਟਾਈਟ ਵੀ ਹੋ ਜਾਂਦਾ ਏ
ਹਾਂਜੀ ਕੁਛ ਤਾਂ ਵੈਸੇ ਤਾਂ ਡਾਕਟਰ ਕੋਲ ਸਾਰੇ ਭੱਜਦੇ ਨੇ ਪਰ ਨਾ ਇੱਕ ਨਾ ਮ ਮੇਰੀ ਵੀ ਕੁੜੀਆਂ ਪਰੇਸ਼ਾਨ ਰਹਿੰਦੀ ਸੀ ਨਾ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿਸੇ ਨੇ ਡਾਕਟਰ ਨੇ ਐਕਚੁਲੀ ਦੱਸਿਆ ਸੀ ਸਰੋਂ ਉਹਦਾ ਤੇਲ ਹੁੰਦਾ ਨਾ
ਹਾਂਜੀ ਹਾਂਜੀ
ਤੇ ਸਰੋਂ ਦੇ ਤੇਲ ਚ ਨਾ ਹਿੰਗ ਪਾਲਿਓ ਹਿੰਗ ਹਾਂ ਉਹ ਚੰਗੀ ਤਰ੍ਹਾਂ ਹਿੰਗ ਨਾ ਕਾਹਲੀ ਕਰ ਲਓ
ਠੀਕ ਏ ਠੀਕ ਏ
ਠੀਕ ਏ ਚੰਗੀ ਤਰ੍ਹਾਂ ਕਾਲੀ ਕਰ ਲੈਣੀ ਹੈ ਤੇ ਉਹ ਜੋ ਸਾੜ ਕੇ ਰਖ ਹੀ ਲਓ ਮੈਂ ਤੇ ਡੱਬੀ ਚ ਪਾ ਕੇ ਰੱਖਿਆ ਇਹੀ ਹੋਇਆ ਹੈ ਤੇ ਫੇਰ ਨਾ ਰੋਜ਼ ਸਵੇਰੇ ਸ਼ਾਮ ਨਾ ਜਾਂ ਸਾਡਾ ਅਹ ਵੈਲੀ ਪੁਆਇੰਟ ਹੁੰਦਾ ਮਤਲਬ ਕਿ ਨਾਭੀ ਹੁੰ ਜਿਹੜੀ ਠੀਕ ਏ ਚਾਰ ਤਰਫ ਨਾ ਚੰਗੀ ਤਰ੍ਹਾਂ ਸਰਕਲ ਚ ਚਾਰ ਰੂ ਲ ਨਾ ਸਰਕਲ ਚ ਘੁਮਾਾਨ ਚਾਰ ਪੰਜ ਵਾਰੀ
ਅੱਛਾ ਚਾਰੂ ਉਂਗਲਾਂ ਸਰਕਲ ਵਿਚ ਘੁੰਮਉਣੀਆਂ ਏ
ਹਾਂਜੀ ਹਾਂਜੀ ਰਾਉਂਡ ਰਾਉਂਡ ਕਰਕੇ ਨਾ ਉਹ ਤੇਲ ਤੇ ਉਹ ਤੇਲ ਤੇ ਸਵੇਰੇ ਸ਼ਾਮ ਬ ਬੱਚਿਆਂ ਨੂੰ ਭਾਵੇਂ ਲਗਾਂਦੇ
ਅੱਛਾ, ਅੱਛਾ
ਹਾਂ ਤੇ ਉਹ ਬੜਾ ਫਾਇਦੇ ਦਿੰਦਾ ਉਹ ਨਾ ਬੱਚਾ ਪੇਟ ਠੀਕ ਰਹਿੰਦਾ ਏ ਅਹ ਗੈਸ ਵਗੈਰਾ ਨਹੀਂ ਬਣਦੀ ਦਰਦ ਨਹੀਂ ਹੁੰਦੀ
ਹਾਂ ਵੈਸੇ ਵੀ ਹਾਂ ਚਲੋ ਇਹ ਉਹਨੂੰ ਕੰਮ ਵੀ ਉਹ ਕਰੇਗੀ ਫਿਰ
ਹਾਂਜੀ ਹਾਂਜੀ ਇੱਕ ਤਾਂ ਇਹ ਵੀ ਇਹ ਉੱਪਰੋਂ ਤੁਸੀਂ ਸੌਂਫ ਲਾਚੀ ਜਵੈਨ ਪੁਦੀਨਾ ਤੇ ਥੋੜਾ ਜਿਹਾ ਗੁੜ ਪਾ ਲੋ ਥੋੜਾ ਜਿਹਾ ਕਾਲਾ ਨਮਕ ਪਾ ਲੋ ਇਹ ਸਾਰਾ ਕੁਛ ਪਾ ਕੇ ਨਾ ਤੁਸੀਂ ਪਾਣੀ ਕਾੜ ਕੇ ਵੀ ਦੇ ਸਕਦੇ ਹੋ ਬੱਚੇ ਨੂੰ ਥੋੜਾ ਜਿਹਾ ਨਾ ਪੰਜ ਚਮਚ ਦੇ ਹਾਂ ਹਾਂ ਪਾਣੀ ਵੀ ਕਾੜ ਕੇ ਦੇ ਸਕਦੇ ਹੋ ਅਸੀ ਤਾਂ ਦੇ ਦਿੰਦੇ ਹੁੰਦੇ ਜਿਵੇਂ ਬੱਚ ਨੂੰ ਕੰਸਤਿਪੇਸ਼ਨ ਹੋ ਗਈ ਹੈ ਬੱਚੇ ਦਾ ਪੇਟ ਦਰਦ ਕਰ ਰਿਹਾ ਠੀਕ ਏ ਤੇ ਅਸੀਂ ਇਂਝੀ ਕਰਨੇ ਹਿੰਗ ਸੌਫ ਛੋਟੀ ਇਲਾਚੀ ਚੀ ਅਜਵਾਇਣ ਪਾਈ ਮਾੜੀ ਜਿਹੀ ਗੁੜ ਪਾਇਆ ਪੁਦੀਨੇ ਦੇ ਪੱਤੇ ਪਾਏ ਤੇ ਉਹ ਪਾਣੀ ਨੂੰ ਨਾ ਚੰਗੀ ਤਰ੍ਹਾਂ ਕਾਢ ਲੈਂਦੇ ਆਾ ਚੰਗੀ ਜਿਵੇਂ ਜ਼ਿਆਦਾ ਸਾਰਾ ਪਾਣੀ ਰੱਖ ਲਿਆ ਜਦੋਂ ਅੱਧੇ ਤੋਂ ਅੱਧਾ ਰਹਿ ਜਾ ਫਿਰ ਗੁੜ ਥੋੜਾ ਗੁੜ ਪਾਤਾ ਥੋੜਾ ਨਮਕ ਪਾ ਤਾ ਕਾਲਾ ਨਮਕ ਪਾ ਤਾ ਤੇ ਫੇਰ ਅਸੀਂ ਉਹ ਬੱਚਿਆਂ ਨੂੰ ਪਿਆ ਦਿੰਦੇ ਹੁੰਦੇ ਹਾਂ ਉਹਦੇ ਨਾਲ ਨਾ ਬੱਚੇ ਦੀ ਉਹ ਠੀਕ ਰਹਿੰਦਾ ਹੈ ਹਾਜ਼ਮਾ ਠੀਕ ਹੋ ਜਾਂਦਾ ਹੈ ਅਗਰ ਜੇ ਬੱਚੇ ਨੂੰ ਕੌਣ ਸੀ ਪੇਸ਼ਂਟ ਹੋ ਗਈ ਤਾਂ ਵੀ ਠੀਕ ਹੋ ਜਾਂਦੀ ਹੈ ਤੇ ਅਸੀਂ ਤੇ ਹੁਣ ਇੰਝ ਵੀ ਕਰ ਲੈਣੇ ਦੇ ਹਾਂ ਜਿਵੇਂ ਹੁਣ ਬੱਚੇ ਤਹਨੂੰ ਤਾਂ ਗਰਮੀ ਹੈ ਪਾਣੀ ਜਿਆਦਾ ਪੀਤਾ ਜਾਂਦਾ ਹੈ ਖਾਦਾ ਪੀਤਾ ਜਾਂਦਾ ਹੈ ਨਾ ਬ ਬੱਚਿਆਂ ਕੋਲ ਜਿਆਦਾ ਤੇ ਓਵਰ ਹੋ ਜਾਂਦਾ ਹੈ ਤੇ ਪਹਿਲ ਮੈਂ ਤੇਲ ਤੇ ਬਣਾ ਕੇ ਕੇ ਰੱਖਦੀ ਆ ਹਿੰਗ ਵਾਲਾ ਨਾ ਤੇ ਅੱਜ ਕੱਲ ਤਾਂ ਕਹਿੰਦਾ ਰੋਲ ਨ ਵੀ ਚਲਿਆਇ ਵੈਸੇ ਤਾਂ ਆ ਦੇਸੀ ਉਹਏ ਤੇ ਰੋਲ ਓਨ ਮਿਲ ਜਾਂਦੇ ਨੇ ਓਨਲਾਈਨ ਭਾਵੇਂ ਮੰਗਵਾ ਲੋ ਭਾਵੇਂ ਬਜਾਰੋ ਲੋ ਪਤਾ ਕਰ ਲ ਲੋ ਮਦਰਸ ਸਪਰਸ਼ ਦਾ ਮਿਲ ਜਾਂਦਾ ਹੋਰ ਬਥੇਰੇ ਕੰ ਆਪਣੀਆਂ ਨੇ ਬੱਚਿਆਂ ਦੇ ਉਹਨਾਂ ਤੋਂ ਮਿਲ ਜਾਂਦਾ ਉਹਨਾਂ ਚ ਵੀ ਉਹਨਾਂ ਨੇ ਇਹੀ ਪਾਇਆ ਦਾ ਹੀਨਗ ਜਵੈਨ
ਹਾਂ ਅ ਜਿਵੇਂ ਕਿ ਹੁਣ ਤੇ ਜਿਵੇਂ ਇਹ ਤੇ ਕੁਛ ਕਰਦੀ ਨੀ ਸਿੱਧਾ ਮਤਲਬ ਇਹਦੀ ਮੰਮਾ ਤੇ ਉਹਨੂੰ ਡਾਕਟਰ ਕੋਲ ਜਿਵੇਂ ਜੋ ਸਿਸਟਰ ਨੇ ਉਹ ਸਿੱਧਾ ਡਾਕਟਰ ਕੋਲ ਲੈ ਕੇ ਭੱਜਦੀ ਕੀ ਉਹ ਜਰਾ ਜਾਿਹਾ ਹੋ ਜਾਂਦਾ ਹੈ ਕੁੱਛ ਜਰਾ ਜਿਹਾ ਪੇਟ ਦਰਦ ਹੈ ਚੱਲ ਡਾਕਟਰ ਕੋਈ ਜ਼ੁਕਾਮ ਚੱਲ ਡਾਕਟਰ ਕੋਲ ਐਵੇਂ ਡਾਕਟਰ ਕੋਲ ਫੇਰ ਅਸੀਂ ਵੀ ਕੱਲ ਇਹੀ ਕਹਿ ਰਹੀ ਸੀ ਕਿ ਇੰਨੀ ਦਵਾਈਆਂ ਖਣੀਆਂ ਵੀ ਠੀਕ ਨਹੀਂ ਹੁੰਦੀਆਂ ਚੱਲ ਬੱਚਾ ਬਰ ਰਹਿੰਦਾ ਹੈ ਬੱਚੇ ਦਾ ਅਹ ਯੂਨੋ ਐਟਮੋਸਫੇਅਰ ਚੇਂਜ ਹੁੰਦਾ ਹੁੰ ਤੇ ਉਹ ਬੱਚਿਆਂ ਨੂੰ ਕੁਛ ਕੁਛ ਹੋ ਹੀ ਜਾਂਦਾ ਓਵੀਅਸਲੀ ਬੱਚਾ ਨਾਜ਼ੁਕ ਸਰੀਰ ਗ ਕੁਛ ਹੋਈ ਜਾਂਦਾ ਹੈਏ ਤੇ ਅਸੀਂ ਵੀ ਉਹਨੂੰ ਇਹ ਕਿਹਾਹੇ ਸੀ ਕਿ ਥੋੜੇ ਘਰ ਦੀ ਰੈਮੀਡੀਜ਼ ਯੂਜ ਕਰਿਆ ਕਰ ਹਰ ਚੀਜ਼ ਤੇ ਡਾਕਟਰ ਕੋਲ ਨਹੀਂ ਜਾਇਆ ਕਰ ਜਾਂ ਫਿਰ ਦਵਾਈਆਂ ਨਾ ਲਿਆ ਕੇ ਦਿਆ ਕਰ
ਹਮ ਹਮ ਹਮ ਨਹੀਂ ਨਹੀਂ ਅਸੀਂ ਤੇ ਇੰਨੀ ਜਲਦੀ ਡਾਕਟਰ ਕੋਲ ਨਹੀਂ ਜਾਂਦੇ ਮੈਂ ਤੁਹਾਨੂੰ ਸਾਫ਼ ਦੱਸਾਂ ਅਸੀਂ ਤੇ ਇਹੀ ਮੈਂ ਤੇ ਦੇਖੋ ਮੈਂ ਹੀ ਜਿਆਦਾ ਤੇਲ ਨਾ ਡੱਬੀ ਚ ਵੱਡੀ ਡੱਬੀ ਸਾੜ ਕੇ ਨਾ ਚੰਗੀ ਤਰ ਰੱਖਿਆ ਦਾ ਏ ਮੈਨੂੰ ਜ ਮੈਂ ਤੇ ਵੈਸੇ ਤੇ ਇਹਨਾਂ ਨੂੰ ਰੋਜ਼ ਜਿਵੇਂ ਤਿਆਰ ਸ਼ਿਆਰ ਕਰਨੀ ਆ ਆਪਣੀ ਕੁੜੀ ਨੂੰ ਤੇ ਮੈਂ ਉਹ ਲਗਾ ਦਿੰਦੀ ਆਾਂ ਲਗਾ ਤਾ ਤੇ ਉਹ ਉਹ ਸਵੇਰੇ ਸ਼ਾਮ ਲਗਾ ਦਿੰਦੀ ਹਾਂ ਤੇ ਜਦੋਂ ਮੈਨੂੰ ਹਾਰਨ ਜ਼ਿਆਦਾ ਲੱਗੇ ਕਿ ਠੀਕ ਨੀ ਹੈ ਇਹਨੂੰ ਥੋੜ੍ਹੀ ਬੰਦੇ ਕੋਲਿਕ ਪੇਨ ਹੁੰਦੀ ਹੈ ਬੱਚੀ ਨੂੰ ਨਾ ਤੇ ਜਿਆਦਾ ਹੁੰਦੀ ਪਈ ਤੇ ਫੇਿਰ ਮੈਂ ਉਹ ਪਾਣੀ ਕਟ ਕੇ ਰੱਖੀ ਦਾ ਤੇ ਅਸੀਂ ਫੇਰ ਉਹ ਉਹ ਵੀ ਕੀ ਕਹਿੰਦੇ ਉਹਨੂੰ ਅਸੀਂ ਅਹ ਉਹ ਪਾਣੀ ਬਣਾ ਕੇ ਦੇ ਵੈਸੇ ਤੇ ਮੈਂ ਜਦੋਂ ਵੀ ਯੇ ਦੁੱਧ ਬਣਾਉਂਦੀ ਹ ਤੇ ਉਹਦੇ ਵਿੱਚ ਮੈਂ ਸੌਫ ਤੇ ਛੋਟੇ ਲਾਚੀਆਂ ਤੇ ਵੈਸੇ ਦਿੰਦੀ ਆ ਤੇ ਉਹ ਹਾਂ ਕਿਉਂਕਿ ਉਹ ਠੀਕ ਰਹਿੰਦਾ ਨਾ ਠੰਢ
ਹਾਂ ਜਿਵੇਂ ਇਹ ਛੋਟੇ ਛੋਟੇ ਬੱਚੇ ਜੋ ਹੁੰਦੇ ਉਹਨਾਂ ਨੂੰ ਤਾਂ ਦੇਖੋ ਐਵੇਂ ਕਰਨਾ ਪੈਂਦਾ ਹੈ ਔਰ ਦਵਾਈਆਂ ਤੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਏ ਹਨਾ ਉਹਨਾਂ ਨੂੰ ਤਾਂ ਲੈਣੀ ਹੀ ਨੀ ਆਈ ਤੇ ਬੜੀ ਜ਼ਿਆਦਾ ਤੁਹਾਡੀ ਤਬੀਅਤ ਖਰਾਬ ਏ ਤੇ ਤੁਸੀਂ ਦਵਾਈ ਤੇ ਜਾਓ ਜਾਂ ਦਵਾਈ ਤੇ ਪਹੁੰਚੋ ਅਗਰ ਤੁਸੀਂ ਨੋਰਮਲ ਅਗਰ ਤੁਸੀਂ ਬਿਮਾਰ ਹੋ ਤੁਹਾਨੂੰ ਦਵਾਈ ਨਹੀਂ ਲੈਣੀ ਚਾਹੀਦੀ ਤੁਹਾਨੂੰ ਹੋਮ ਰੈਮੀਡੀ ਹੀ ਯੂਜ ਕਰਨੀ ਚਾਹੀਦੀ ਚਾਹੀਦੀ ਹੈ
ਹਮ ਹਮ ਹਮ ਉਹ ਤੇ ਠੀਕ ਹੈ ਮੈਂ ਤੇ ਜ਼ਿਆਦਾ ਦੇਖੋ ਦਵਾਈਆਂ ਕਿੰਨੀ ਕੁ ਬੱਚੇ ਨੂੰ ਦੇਈ ਜਾਂਣੀ ਹੈ ਅੱਜ ਕੱਲ ਤਾਂ ਵੈਸੇ ਵੀ
ਹਾਂ ਉਹੀ ਨਾ ਅਸੀਂ ਵੀ ਸਾਰਿਆਂ ਹੁਣ ਮੈਂ ਤੁਸੀਂ ਇਹ ਦੱਸੀਆਂ ਮਨੋਜ ਦੋ ਚਾਰ ਰੈਮੀਡੀਜ਼ ਮੈਨੂੰ ਦੱਸਾਂਗੀ ਮ ਕਰੇਗੀ ਕਿਉਂਕਿ ਉਹਦੇ ਵੀ ਪੇਟ ਜਿਵੇਂ ਕਿ ਦੇਖੋ ਸਭ ਬੱਚਿਆਂ ਦਾ ਪੇਟ ਦਰਦ ਨੋਰਮਲੀ ਹੁੰਦਾ ਹੀ ਹੈ ਕਦੀ ਕੁਛ ਜਿਵੇਂ ਅ ਖੇਲ ਕੇ ਆਉਂਦੇ ਗੰਦੇ ਹੱਥ ਆਪਣੇ ਕਦੇ ਮੂੰਹਚ ਦੇ ਦਿੰਦੇ ਨੇ ਤੇ ਉਹ ਵੀ ਇਨਫੈਕਸ਼ਨ ਹੋ ਜਾਂਦਾ ਹੈ ਤੇ ਪੇਟ ਦਰਦ ਨੋਰਮਲ ਚੀਜ਼ ਹੁੰਦੀ ਹੈ ਹੋਈ ਜਾਂਦੀ ਹੈ ਹੁਣ ਬਾਰ ਬਾਰ ਦਵਾਈ ਕਿੱਥੋਂ ਬੰਦਾ ਦੇਏ ਤੇ ਹੁਣ ਇਹ ਤੁਸੀਂ ਜੋ ਤੇਲ ਵਾਲੀ ਗੱਲ ਦੱਸੀ ਮੈਂ ਤੇਲ ਵਾਲਾ ਤੇ ਹੈ ਜੋ
ਹਾਂ ਇਹ ਤੇ ਐਕਚੁਲੀ ਨਾ ਸਾਡੇ ਇੱਥੇ ਬੜੇ ਵੱਡੇ ਡਾਕਟਰ ਇਹ ਮੈਨੂੰਹ ਡਾਕਟਰ ਨੇ ਦੱਸਿਆ ਉਹ ਤੇ ਹੁਣ ਵੀ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਨਾ ਡਾਕਟਰ ਸਾਨੂੰ ਕਹਿੰਦੇ ਕਿ ਵੀ ਤੁਸੀਂ ਕੁਛ ਐਸਾ ਤੇਲ ਤੂਲ ਬਣਾ ਕੇ ਰੱਖੋ ਹਿੰਗ ਵਗੈਰਾ ਦਾ ਤੇ
ਨਾ ਆਯੁਰਵੇੈਦਿਕ
ਹਾਂ
ਆਯੁਰਵੈਦਿਕ ਜੋ ਡਾਕਟਰ ਦੀ ਪੜ੍ਹਾਈ ਹੁੰਦੀ ਹੈ ਉਹਦੇ ਚ ਹੀ ਸਭ ਚੀਜ਼ਾਂ ਸਿਖਾਈ ਜਾਂਦੀਆਂ ਜਿਵੇਂ ਕਿ ਆਯੁਰਵੇੈਦਿਕ ਦੀ ਸਾਰੀ ਚੀਜ਼ਾਂ ਹੈ ਤੇਲ ਵਾਲਾ ਹੋ ਗਿਆ ਜਾਂ ਜਦੋਂ ਸਾਡੀ ਜਿਵੇਨ ਜਿਨ ਸਾਡੀ ਨਾ ਵੀ ਹੁੰਦੀ ਉੱਪਰ ਚੜ੍ਹ ਜਾਂਦੀ ਉਹਦੇ ਵੀ ਨੁਸ ਦੱਸਦੇ ਆ ਤੇ ਸਾਰੀ ਆਯੁਰਵੇਦਿਕ ਮੈਡੀ
ਹਾਂ ਸਾਡੇ ਅਤੇ ਡੋਕਟਰ ਵੀ ਆਈ ਕਹਿੰਦੇ ਕਿ ਤੁਹਾਨੂੰ ਵਾਹ ਐਸਾ ਕੰਮ ਕਰੇ ਕਿ ਡਾਕਟਰ ਕੋਲ ਵਾਰ ਵਾਰ ਨਾ ਆਉਣਾ ਪਏ ਪਏ ਤੇ ਤੁਸੀਂ ਘਰ ਤੇਲ ਬਣਾ ਕੇ ਰੱਖੋ ਉਹਦੀ ਮਾਲਿਸ਼ ਮੁਲਿਸ਼ ਕਰਦੇ ਕਿਉਂਕਿ ਛੋਟੇ ਬੱਚੇ ਹੁੰਦੇ ਆ ਦੇਖੋ ਦੁੱਧ ਪੀਤਾ ਬਹਿ ਗਏ ਦੁੱਧ ਕਿਉਂਕਿ ਉਹਨਾਂ ਨੇ ਇੱਧਰ ਉਧਰ ਘੁੰਮਣਾ ਫਿਰਨਾ ਤੇ ਹੁੰਦਾ ਨੀ ਉਹ ਡਾਇਜੈਸਟ ਨਹੀਂੀ ਹੋ ਪਾਉਂਦਾ ਜਿਹੜੇਡੇ ਬੱਚੇ ਹੁੰਦੇ ਉਹ ਓਵਰ ਖਾ ਲੈਂਦੇ ਨੇ ਪਾਣੀ ਪੂਣੀ ਪੀ ਲਿਆ ਤੇ ਬਾਹਰ ਜਾ ਕੇ ਤੇ ਵੈਸੇ ਤੁਹਾਨੂੰ ਦੇਖੋ ਹਸੀ ਜਿਵੇਂ ਸਾਡਾ ਸਭ ਕੁਛ ਚੇਜ ਹੁੰਦਾ ਤੇ ਉਹ ਪਾਣੀ ਡਾਇਜੈਸਟ ਨਹੀਂ ਹੋ ਪਾਉਂਦਾ ਖਾਧਾ ਪੀਤਾ ਨੀ ਡਾਇਜੈਸਟ ਹੁੰਦਾ ਹਾਂ ਤੇ ਉਹਦੇ ਕਰਕੇ ਬੱਚਾ ਦਿੱਕਤ ਕਰਦਾ ਅਸੀਂ ਤੇ ਇੱਕ ਇੱਕ ਨਿੰਬੂ ਕਾਹਵਾ ਬਣ ਜਾਂਦਾ ਏ ਮੇਰੇ ਬੱਚੇ ਦਾ ਥੋੜ੍ਹਾ ਜਿਹਾ ਪੇਟ ਡਿਸਟਰਬ ਹੁੰਦਾ ਜਿਵੇ ਬੱਚੇ ਬੱਚੇ ਦਾ ਹੋ ਗ ਕਾੜਅ ਵੀ
ਬੋਇਲ ਕਰਕੇ ਉਹਦੇ ਅੰਦਰ ਗਲਾਸ ਜਾਂ ਦਾ ਨਿੰਬੂ ਪਾਾਲੋ, ਤੇ ਪੱਤੀ ਦੇ ਨਾਲ ਉਹਨੂੰ ਐਵੇਂ ਕਰ
ਹਾਂ
ਹ ਹਾਂ ਉਹ ਤੇ ਉਹ ਤੇ ਉਹ ਤੇ ਅਸੀਂ ਉਹ ਤੇ ਮੇਰੀ ਮੰਮਾ ਵੀ ਬਣਾ ਕੇ ਦਿੰਦੇ ਆ।
ਹਾਂ ਉਹ ਬਣਾ ਕੇ ਦੇ ਦੇਨੇ ਆ ਠੀਕ ਹੋ ਜਾਂਦਾ ਹੈ ਤੁਸੀਂ ਇਹ ਕਰਕੇ ਦੇਖਣਾ ਦੱਸਣਾ ਮੈਨੂੰ
ਓਕੇ ਜੀ ਸਤ ਸ਼੍ਰੀ ਅਕਾਲ
ਹਾਂਜੀ ਠੀਕ ਠੀਕ